ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
ਬਸ ਵਧੀਆ, ਤੁਸੀਂ ਸੁਣਾਓ ਕੀ ਕਰ ਰਹੇ ਸੀ?
ਬਸ, ਕੁਛ ਖ਼ਾਸ ਨਈ ਜੀ। ਗਰਮੀ ਇੰਨੀ ਐ ਈ ਜੀ, ਘਰ ਅੰਦਰ ਬੈਠੇ ਆਰਾਮ ਨਾਲ
ਹਾਂਜੀ, ਉਹੀ ਬਾਹਰ ਨਿਕਲਣਾ ਹੀ ਇੰਨਾ, ਔਖਾ ਹੋਇਆ ਪਿਆ ਮਿਲਨਾ ਹਾਂ ਮਿਲਨਾ ਤਾਂ ਦੂਰ ਦੀ ਗੱਲ ਹੈ, ਮੈਂ ਕਿਹਾ ਚਲੋ ਬੜੇ ਦਿਨ ਹੋ ਗਏ ਵੀਰ ਜੀ ਨਾਲ, ਗੱਲ ਹੀ ਕਰਲਾਂ ਮੋਬਾਈਲਸ ਦਾ, ਇਹ ਦਸ, ਸੌਖ ਹੋ ਹੀ ਗਿਆ ਕਿ, ਇੱਕ- ਦੂਸਰੇ ਨਾਲ ਗੱਲ ਕਰਨਾ ਬੜਾ, ਆਸਾਨ ਹੋ ਜਾਂਦਾ ਜਦੋਂ ਜਦੋ ਮਰਜੀ, ਜਿੱਥੇ ਮਰਜੀ ਕਾਲ ਕਰਲੋ
ਬਿਲਕੁਲ ਜੀ, ਬਿਲਕੁਲ, ਬਿਲਕੁਲ, ਬਿਲਕੁਲ ਜੀ ਹਮ
ਛੁੱਟੀਆਂ, ਹੋ ਗਈਆਂ ਬੱਚਿਆਂ ਦੀ, ਬੱਚੇ ਕੀ ਕਰ ਰਹੇ
ਬਸ ਇੰਜੋਏ ਕਰ ਰਹੇ ਐ, ਛੁੱਟੀਆਂ ਦਾ ਆਨੰਦ ਲੈ ਰਹੇ ਨੇ ਜੀ
ਹਾਂ, ਹਾਂ-ਹਾਂ ਹਾਂਜੀ, ਉਹੀ ਬੱਚਿਆਂ ਛੁੱਟੀਆਂ ਹੋ ਗਈਆਂ ਨੇ, ਹੁਣ ਤਾਂ ਯ ਮੋਬਾਇਲ, ਟੀ ਵੀ ਬਸ ਸਾਰਾ ਦਿਨ, ਇਹੀ ਲੱਗੇ ਰਹਿੰਦੇ ਨੇ ਮੋਬਾਇਲ ਛੋਡ ਤੇ ਹਾਂ। ਬਸ।
ਟੀ ਵੀ ਦੇ ਨਾਲ ਤਾਂ ਮੋਬਾਇਲ ਦਾ ਰਿਜ਼ ਆਣ, ਜ਼ਿਆਦਾ ਹੋ ਗਿਆ ਜੀ ਹੁਣ
ਮੋਬਾਇਲ ਦਾ ਜ਼ਿਆਦਾ ਹੈ, ਬਿਲਕੁਲ ਸਹੀ ਕਹਿ ਰਹੇ ਹੋ ਜੀ ਤੁਸੀਂ ਮੋਬਾਇਲ ਦੀ ਜ਼ਿਆਦਾ ਹੀ, ਖਪਤ ਹੋ ਗਈ ਹੈ, ਇਹਨਾਂ ਨੂੰ ਹਨ ਬੱਚਿਆਂ ਦਾ
ਦੇਖੋ, ਮੋਬਾਇਲ ਦੇ ਫਾਇਦੇ ਵੀ ਹੈ, ਤੇ ਨੁਕਸਾਨ ਵੀ ਹੈ, ਜੇ ਉਸਨੂੰ ਪ੍ਰੋਪਰ ਢੰਗ ਨਾਲ ਜਿੱ ਤਾਂ ਕਿਤੇ ਯੂਜ ਕੀਤਾ ਜਾਦਾ ਇਹ ਤਾਂ ਫ਼ਾਇਦੇ ਵੀ, ਬੜੇ ਹੈਗੇ ਨੇ ਜੀ ਦੇਖੋ
ਫਾਇਦੇ, ਤਾਂ ਬਹੁਤ ਹੈ ਵੀ ਜੀ, ਫਾਇਦੇ -ਫਾਇਦੇਿਆਂ ਦੇ, ਤਾਂ ਕੁੱਛੋ ਹੀ ਨਾ ਪਰ ਜਿਹੜੇ, ਇਹਦੇ ਨੁਕਸਾਨ ਹੈ ਉਹ ਥੋੜੇ ਜ਼ਿਆਦਾ ਹੀ, ਰਾਸਟਿਕ ਵ ਨਾਲ ਪੈਦੇ ਐ ਹੈਨਾ
ਉਹ ਐਵੇਂ, ਜਿਵੇਂ ਢੰਗ ਨਾਲ ਯੂਜ ਕੀਤਾ ਜਾਂਏ ਤਾਂ ਫਾਇਦੇ ਆ ਜੇ ਥੋੜੇ ਜਿਹੇ ਐਕਸੈਸ, ਯੂਜ ਕਰ ਲਈਏ, ਜਾਂ ਕੋਈ ਹੋਰ ਚੀਜ਼
ਤੇ ਬੱਚੇ ਤਾਂ ਐਕਸੈਸ ਵਿਚ, ਹੀ ਯੂਜ ਕਰਦੇ ਆ ਹੁਨ ਆਪਾਂ ਨੂੰ, ਫਾਏਦਾ ਤਾਂ ਕਿੰਨਾ ਈ ਐ, ਜਿੱਥੇ ਮਰਜੀ ਘਰ ਤੋਂ ਬਾਰ ਹੋਈਏ। ਕਿਤੇ ਵੀ ਹੋਈਐ ਜਦੋਂ ਫੋਨ ਮਿਲਾਨ ਦਾ ਮਨ ਕਰੇ ਚਲੋ ਜੀ ਗੱਲ ਕਰਲੋ। ਅੱਗੇ ਤਾਂ ਹੁੰਦਾ ਸੀ, ਘਰ ਵਿੱਚ ਈ ਫੋਨ, ਇੱਕ ਫੋਨ ਹੁੰਦਾ ਸੀ। ਸਾਰੇ ਕੰਮਾਂ ਤੋਂ ਫ੍ਰੀ ਹੋ ਕੇ, ਫੇਰ ਈ ਬੈਠ ਕੇ ਗੱਲ ਕਰ ਪਾਂਦੇ ਸੀਗੇ, ਨਈਂ ਤਾਂ ਕਿੱ ਥੇ, ਗੱਲ ਹੋੰਦੀ ਸੀਗੀ।
ਹਾਂਜੀ, ਹੁਨ ਤਾਂ ਅੰਦਰ- ਬਾਰ, ਚਲਦੇ -ਫਿਰਦੇ ਜਿੱਥੇ ਮਰਜੀ ਆਪਾਂ ਰਾਮ ਨਾਲ ਗੱਲ ਕਰ ਸਕਦੇ ਆਂ।
ਘਰੋਂ, ਘਾਰ ਤੇ, ਆ ਫੇਰ ਵੀਡੀਓ ਕਾੱਲਸ ਵੀ ਕਰ ਲੈਂਨੇ ਆਂ, ਜਿਵੇਂ ਫੋਰਨ ਕੰਟਰੀਸ ਵਗੈਰਾ ਵਿੱਚ ਓਥੇ ਮੇਰੇ ਨਾਲ ਵੀ, ਔਖਾ ਹੁੰਦਾ ਐ ਤੇ ਬਸ ਵੀਡੀਓ ਕੋੱਲਸ ਕਰਕੇ ਇੱਕ ਦੂਸਰੇ ਨੂੰ ਦੇਖ ਲੈਂਨੇ ਆਂ।
ਦੇਖ ਈ ਲੈਂਨੇ, ਬਿਲਕੁਲ-ਬਿਲਕੁਲ। ਠੀਕ ਐ ਬਿਲਕੁਲ ਹੋਰ ਵੀ ਬੜੇ ਫਾਏਦੇ ਆਂ ਦੇਖੋ ਆਪਾਂ ਜਿਵੇਂ ਯੂਜ ਕਰਦੇ ਆਂ ਆਪਾਂ, ਗੂਗਲ ਵਗੈਰਾ ਤੋਂ ਕਿੰਨੀ ਨੋਲੇਜ ਮਿਲ ਜਾਂਦੀ ਐ ਆਪਾਂ ਨੂੰ ਜੇਹੜੇ ਮਰਜ਼ੀ ਚੀਜ਼ ਦਿੱਕਤ ਆਂਦੀ ਐ ਆਪਾਂ ਬਿਲਕੁਲ ਹਾਂਜੀ- ਹਾਂਜੀ, ਹਾਂਜੀ ਬਿਲਕੁਲ ਬੇਟੇ
ਹਰ ਇੱਕ ਚੀਜ਼ ਦੀ ਜਾਨਕਾਰੀ ਮਿਲਦੀ ਐ।
ਹਾਂਜੀ-ਹਾਂਜੀ ਬਿਲਕੁਲ ਪਰ ਓਦੇ ਨਾਲ ਈ ਥੋੜਾ ਡਰਾਬੈਕ ਕੀ ਐ ਜਿਵੇਂ ਫੇਸਬੁੱਕ, ਇੰਸਟਾਗ੍ਰਾਮ ਤੇ ਏਥੇ ਪਤਾ ਨੀ ਕਿਸੇ ਨੇ ਕੀ ਚੀਜ਼ ਅਪਲੋਡ ਕੀਤੀ ਵੀ ਐ। ਕੀ ਚੀਜ਼ ਸਾਮਨੇ ਆ ਜਾਏ ਜੀ ਹੁਨ ਬੱਚੇ ਨੂੰ ਮੋਬਾਈਲ ਦੇ ਦਿੰਨੇ ਸਕਰੋਲ ਕਰ ਰੇਆ, ਪਤਾ ਨੀਂ ਫੇਸਬੁੱਕ ਤੇ ਕੇੜੀ ਚੀਜ ਆ ਜਾਏ। ਓ ਥੋੜੇ ਜੋਆ ਡਰਾ ਬੈਕ ਹੈਗਾ ਜੀ, ਆਪਨੀ ਸੁਸਾਏਟੀ
ਬਿਜ਼ੀ ਹੁੰਦੇ ਹੈ, ਆਪਨੇ ਕੰਮਾਂ ਵਿੱਚ ਲੱਗ ਜਾਂਦੇ ਨੇ, ਬੱਚੇਆਂ ਨੂੰ ਫੋਨ ਦੇ ਕੇ। ਹੁਨ ਏ ਨੀਂ ਪਤਾ ਬੱਚਾ ਕੀ ਕੰਟੈਕਟ ਦੇਖ ਰੇਆ।
ਕੀ, ਦੇਖ ਰਏ, ਓ ਫੇਸਬੁੱਕ ਤੇ ਪਤਾ ਵੀ ਨੀਂ ਨਾ ਲੱਗਦਾ ਕੀ ਚੀਜ ਆਗੇ ਆ ਜੇ ਜੀ।
ਕੁਛ ਨੀਂ ਪਤਾ ਲੱਗਦਾ, ਕਿਸੀ ਵੀ ਚੀਜ਼ ਤੇ ਨੀਂ ਪਤਾ ਚੱਲਦਾ ਕੇਹੜੇ, ਕੇਹੜਾ ਹੈਂਡਲ ਯੂਸ ਕਰ ਰੇਆ, ਕਿ ਓਸ ਕੀ ਦੇਖ ਹੈ, ਤੇ ਕੁਛ ਨਈਂ ਆਈਡੀਆ ਲੈ ਲੱਗ ਸਕਦਾ, ਓਦਾ ਤਾਂ ਨਾ ਓਦੇ ਵਾਸਤੇ ਬਹੁਤ ਜਾਦਾ ਫੇ ਖਰਾਬ ਐ ਛੋਟੇ- ਛੋਟੇ ਬੱਚੇਆਂ ਨੂੰ ਜਿਵੇਂ ਚਸ਼ਮੇ ਵੀ ਲੱਗ ਰੇ ਆ ਤਾਂ ਬਹੁਤ ਹੀ ਛੋਟੇ ਬ ਸਿ ਬਹੁਤ ਕੋਮਨ ਹੋ ਗੇਆ ਏਹ ਚੀਜ਼
ਬਰੇਨ ਤੇ ਈ, ਬੜਾ ਅਫੈਕਟ ਪੈ ਰੇਆ, ਚਸ਼ਮੇ ਤੇ ਚਲੋ ਆਈਸੈਡ ਤਾਂ ਹੈਈ ਈ। ਬ੍ਰੇਨ ਤੇ ਬੜਾ ਆਫੈਕਟ ਪੈ ਰੇਅ ਜੀ ਤੇ ਫੇਰ
ਹਾਂ, ਓਈ ਮੈ ਕੇਹ ਰਏ ਨਾ, ਬੜੇ ਡਰਾਸਟਿਕ ਅਫੈਕਟ ਐ ਨੈਗੇਟਵ ਅਫੈਕਟ ਜਿਵੇਂ ਸਿਸਟਮ ਵੀਕ ਹੋ ਜਾਂਦੇ ਹਰ ਰੋਜ਼, ਆਊਟਡੋਰ ਐਕਟਿਵ ਸ, ਬੰਦ ਹੋ ਗਈਆਂ ਬੱਚੇਆਂ ਦੇ ਓਦੇ ਨਾਲ ਬਹੁਤ ਜਾਦਾ ਅਫੈਕਟ ਆ ਰੇਆਂ ਮਲਟੀਵਿਟਾਮਿਨ ਦੀ ਕਮੀ ਆ ਰਈ ਐ। ਨਾਲ ਸਨ ਵਿੱਚ ਜਾਂਦੇ ਹੈ ਖੇਲਦੇ- ਕੂਦਦੇ ਨੇ ਬੌਤ ਜਾਦਾ ਫ਼ਰਕ ਪੈ ਰੇਆ। ਬਾਕੀ ਮੈਨੂੰ ਤਾਂ ਇਦਾ ਹੋਰ ਵੀ ਬੜੇ ਫਾਈਦੇ ਲੱਗ ਰੇ ਐਂ ਜੀ ਓਨਲਾਈਨ। ਸ਼ੋਪਿੰਗ ਵਗੈਰਾ ਜੇਹੜੀ ਹੁੰਦੀ ਐ ਓ ਵੀ ਬੜੇ ਅੱਛੇ ਤਰੀਕੇ ਨਾਲ ਕਰ ਲੈਂਨੇ ਆ। ਤੇ ਬਜਾਰਾਂ ਇੰਨੇ ਧੱਕੇ ਖਾਣੇ ਪੈਂਦੇ ਸੀ। ਗਰਮੀ ਵਿੱਚ ਮੁਸ਼ ਮੁਸ਼ਕਲ ਹੋ ਜਾਂਦੀ ਸੀ। ਗਰਮੀਆਂ ਵਿੱਚ
ਹਾਂਜੀ ਵਿੱਚ ' ਓਨਲਾਈਨ ਸ਼ੋਪਿੰਗ ਹੋ ਜਾਂਦੀ ਐ। ਬੰਦਾ ਗਰਮੀ, ਸਰਦੀ ਬਾਰ ਜਾਣ ਤੋਂ ਬਚਦਾ ਅੰਦਰ ਬੈ ਬੈਠੇ -ਬੈਠੇ ਈ, ਔਰਡਰ ਕਰ ਦੇਂਦੇ ਆ ਚੀਜ ਹੋਰ ਬੜਾ ਫਾਏਦਾ ਹੈਗਾ ਜੋ ਜਵਾਕ ਸਵੀਗੀ ਵਗੈਰਾ ਚੜਦੇ ਜਮੈਟੋ ਵਗੈਰਾ ਆਪਾਂ ਘਰੇ ਘਰੋਂ ਬਾਰ ਜਾ ਦੀ ਲੋੜ ਨੀਂ, ਘਰੇ ਬੈਠਣ ਨੂੰ ਖਾਣ ਦੀਆਂ ਚੀਜ਼ਾਂ ਮਿਲਦੀਆਂ ਜੀ ਦੇਖੋ।
ਬਿਲਕੁਲ ਜੀ ਹਾਂ ਮਤਲ ਓਨਲਾਈਨ ਜੇਹੜਾ ਵੀ ਕੋਈ ਆ ਚੇ ਇੱਕਦਮ ਕਰ ਤੇ ਫੇਰ ਮੰਗਵਾਉਣਾ। ਕਿੰਨਾ ਆਸਾਨ ਹੋ ਜਾਂਦਾ ਕਿ ਘਰ ਤੀ ਤੇ ਹੀ ਲੈ ਜਾਂਦੇ ਸੀਗੇ
ਹੁਨ ਮੈਂ ਮਾਰਕੀਟ ਜਾਨੈ ਕਿਸੀ ਵੀ ਕੀਮਤ ਵਿਚ। ਰੈਸਟੋਰੈਂਟ ਜਾਂ ਕਿਸੇ ਚੰਗੀ ਜਗ੍ਹਾ ਤੇ ਜਾਇਏ, ਪੈਲਾਂ ਜਾਨ ਦੀ ਦਿੱਕਤ ਫੇਰ ਉੱਥੇ ਰਾਸ਼ ਦੀ ਦਿੱਕਤ ਜੀ।
ਹਾਂਜੀ-ਹਾਂਜੀ ਨਈ ਫਾਇਦੇ, ਮੈਨੂੰ ਤਾਂ ਬੋਤ ਅੱਛਾ ਲੱਗਦਾ ਫੇਰ ਨਵੀਂ-ਨਵੀਂ ਰੈਸਿਪੀ ਵੀ ਸਿੱਖਣ ਨੂੰ ਮਿਲ ਜਾਂਦੀਆਂ ਨੇ ਕੋਈ ਕਦੀ ਜੇੜੀ ਅਸੀਂ ਕਦੀ ਸੋਚੀਆਂ ਵੀ ਨੀ ਸੀ ਉ ਵੀ ਬਨਾਨ ਨੂੰ, ਹੇਨਾ ਵੀਰ ਜੀ।
ਬਿਲਕੁਲ-ਬਿਲਕੁੁਲ ਨਾਲੇ ਛੁੱਟੀਆਂ ਚ ਬੰਦਾ ਐਹੀ ਕੰਮ ਕਰਦਾ ਸੀ ਕੁਛ ਨੂੰ ਕੁਛ ਸਿੱਖਦਾ ਈ ਰੈਂਦਾ ਸੀ।
ਬਿਲਕੁਲ-ਬਿਲਕੁਲ ਬੱਚਿਆਂ ਦੀ ਡਿਮਾਂਡਾਂ ਈ ਨੀ ਖਤਮ ਹੁੰਦਿਆ ਹੈਗੀ। ਖਾਨੈ ਏ ਬਨਾਨਾ ਏ ਬਸ। ਏਹੀ ਲੱਗਦੇ ਰੋ, ਰੋਜ ਦਾ। ਹਾਂਜੀ।
ਬਸ ਫਾਇਦੇ ਬੜੇ ਨੇ ਬਸ ਥੋੜਾ ਜਿਆ ਇਨੂੰ ਕਿਤੇ ਮਿਸਯੂਜ ਨਾ ਹੋਵੇ ਫੇਰ ਤਾਂ ਇਦੇ ਫਾਇਦੇ ਈ ਫਾਇਦੇ ਨੇ।
ਤਰੀਕੇ ਨਾਲ-ਤਰੀਕੇ ਨਾਲ ਯੁਜ਼, ਹੁਨ ਜਿਵੇ ਬਾਰ ਬੂਰ ਆਪਾ ਜਾਦੇ ਸੀਗੇ- ਤੇ ਪਤਾ ਈ ਨੀ ਲਗਦਾ ਸੀ ਕੋਈ ਐਡਰੈਸ ਲਭਣ ਲਗ ਜਾਦੇ ਯਾਂ ਹੋਟਲ ਵਗੈਰਾ ਜਿਵੇ- ਬੁੱਕ ਕਰਾਨੇ ਹੁੰਦੇ ਸੀ ਹੁਨ ਤਾਂ ਔਨਲਾਈਨ ਬੁਕਿੰਗ ਵਗੈਰਾ ਵੀ ਹੋ ਜਾਦੀ ਏਂ, ਸਾਨੂੰ ਉੱਥੇ ਜਾ ਕੇ ਬਸ ਰੈਨਾ ਈ ਹੁੰਦੈ। ਮੈਂਪਸ ਕਿਨਾ, ਹਾਂ ਕਿ
ਰੇਲਵੇ ਟਿਕਟਸ ਹੋ ਜਾਦੀਆਂ, ਹਵਾਈ ਟਿਕਟਸ ਵਗੈਰਾ ਕਿਨਾ ਸਭ ਕੁਛ ਇਥੇ ਮੋਬਾਇਲ 'ਤੇ ਹੋ ਜਾਦਾ ਜੀ ਆਪਣੇ ਕੋਲ।
ਜੀ-ਜੀ ਨਈ ਤਾਂ ਪੈਲਾ ਇਨੀਆਂ ਲੰਬੀਆਂ ਲਾਈਨਾ 'ਚ ਲਗਨਾ ਪੈਂਦਾ ਸੀਗਾ। ਇਨਾ ਬ ਟਾਈਮ ਬਰਬਾਦ
ਹੁਨ ਦੇਖੋ ਕਿਸੇ ਵੱਡੇ- ਵੱਡੇ ਸਟੇਸ਼ਨ ਤੇ ਆਪਾ ਰੇਲਵੇ ਸਟੇਸ਼ਨ ਟਿਕਟ ਲੈਨ ਜਾਈਏ ਹੁਨ ਵੀ ਬੜੀਆਂ ਲੰਬੀਆਂ- ਲੰਬੀਆਂ ਲਾਈਨਾ ਲੱਗੀਆਂ ਹੋਈਆਂ ਜੀ ਉਥੇ।
ਹਾਂਜੀ-ਹਾਂਜੀ। ਜਿਨਾ ਨੂੰ ਆਈਡੀਆ ਨਈ ਆ ਨਈ ਯੂਜ ਕਰ ਪਾਂਦੇ ਉਹ ਔਨਲਾਈਨ ਨਈ ਕਰ ਪਾਂਦੇ ਉ ਫੇਰ ਉਥੇ ਜਾ ਕੇ ਕਰਨਾ ਹੁੰਦੈ ਪਰ ਸਾਡੇ ਵਰਗਿਆਂ ਨੂੰ ਤਾਂ ਥੋੜੀ ਸਹੂਲਤ ਹੋਈ ਗਈ ਏ ਨਾ ਆਪਾ ਔਨਲਾਈਨ ਕਰ ਲੈਦੇ ਹਾਂ।
ਹਾਂਜੀ-ਹਾਂਜੀ-ਹਾਂਜੀ ਬਿਲ
ਹਾਂ ਕੋਈ ਬੁਕਿੰਗਸ ਕਰਾਨੇ ਆ ਹੋਟਲਸ ਦੀ ਮੈਪ- ਉਸ ਨਾਲ ਜਿਥੇ ਮਰਜ਼ੀ ਪੋਂਚ ਜਾਓ, ਲੋਕੇਸ਼ਨ ਲਬਨੀ ਕਿਨੀ ਆਸਾਨ ਹੋ ਜਾਦੀ ਏ ਦੂਰ ਤੋ।
ਹਾਂਜੀ ਲੋਕੇਸ਼ਨ ਤੇ ਦੇਖੋ ਬਿਲਕੁਲ ਗੂਗਲ ਤੋ ਸਾਰਾ ਕੁਛ ਸਰਚ ਹੋ ਜਾਂਦਾ ਜੀ ਬਿਲਕੁਲ।
ਹਾਂਜੀ। ਨਈ ਤੇ ਪੈਲਾਂ ਤਾਂ ਧੱਕੇ ਖਾਂਦੇ ਸੀਗੇ, ਰਾਤ ਬੇ ਰਾਤ ਤਾਂ ਕੋਈ ਨਜਰ ਵੀ ਨੀ ਆਂਦਾ ਸੀ ਕਿ ਪੁੱਛੀਏ ਕਿਨੂੰ।
ਕਿਨੂੰ ਪੁੱਛ ਕੇ ਆਈਏ ਜੀ ਬਿਲਕੁਲ-ਬਿਲਕੁਲ। ਮੋਬਾਇਲ ਆਨ ਨਾਲ ਟੀ ਵੀ ਦਾ ਯੁੱਗ ਘੱਟ ਗਿਆ ਜੀ, ਟੀ ਤੇ ਇਫੈਕਟ ਪੈ ਗਿਆ ਸਾਰਾ ਹੁਨ।
ਟੀ ਵੀ ਦੇ ਤਾਂ ਫੈਕਟ ਪੈਗਿਆ ਬਿਲਕੁਲ ਜੀ ਬਿ ਲਕੁਲ, ਤੁਸੀ ਨਿਊਜ ਵੀ ਏਥੇ ਏਦੇ ਤੇ ਈ ਦੇਖ ਲੈਂਦੇ ਉ।
ਹਾਂ ਦੇਖੋ ਹਰੇਕ ਤਰ੍ਹਾਂ ਦਾ ਚੈਨਲ ਕੋਈ ਸੀਰੀਅਲ ਦੇਖਨਾ ਬੀਬੀਆਂ ਬੈਠੀਆਂ- ਬੈਠੀਆਂ ਅਰਾਮ ਨਾਲ ਬੈਠ ਕੇ ਰੋਟੀ ਖਾਂਦੇ-ਖਾਂਦੇ ਹੁੰਦੇ ਸੀਰੀਲ ਦੇਖ ਲੈਦੀਆਂ ਮੋਬਾਇਲ ਤੇ।
ਹੋਰ ਕਿਆ ਸਈ ਕੈ ਰਏ ੳ ਵੀਰ ਜੀ। ਦ ਬਾਰਲੇ ਬਾਰਲੀ ਕੰਟਰੀਜ਼ ਦੇ ਵੀ ਦੇਖ ਲੈਨੇ ਆ। ਟੀ ਵੀ ਤੇ ਕਿੱਥੇ ਹੋ ਪਾਂਦਾ ਸੀਗਾ।
ਪਰ ਦੇਖੋ ਟੀ ਵੀ ਦਾ ਆਪਣਾ ਇਕ ਬੈਨੀਫਿਟ ਹੁੰਦਾ ਸੀ ਉ ਜਿ- ਸਮਾਂ ਹੂਂਦਾ ਸੀ। ਕੋਈ ਟੀ ਵੀ ਕੋਈ ਫਿਲਮ ਆਂਦੀ ਸੀ, ਸੀਰੀਅਲ ਆਦੇ ਆਪਾ ਸਾਰੇ ਘਰ ਦੇ ਪਰਿਵਾਰਕ ਮੈਬਰ ਬੈਠ ਕੇ ਆਰਾਮ ਨਾਲ ਦੇਖਦੇ ਸੀਗੇ ਨਾਲੇ ਪਰਿਵਾਰਕ ਮੈਬਰਾ ਨਾਲ ਬੈਠ ਕੇ- ਉਠ ਜਾਦੇ ਸੀ ਸਾਂਝਤਾ ਹੋ ਜਾਦੀ ਸੀ ਨਾਲੇ ਉਹਨੂੰ ਸੀਰੀਅਲ ਦੇਖ ਲੈਂਦੇ ਈ ਕੋਈ ਨਾਟਕ ਦੇਖ ਲੈਦਾ ਈ।
ਫੈਮਲੀ ਟੈ ਫੈਮਿਲੀ ਟੈਮ ਮੰਨਿਆ ਜਾਂਦਾ ਸੀਗਾ ਕਿ ਹੁਣ ਫੈਮਿਲੀ ਸਾਰੇ ਕਠੇ ਬੈਂਣ
ਖਾਸ ਕਰਕੇ ਜਦੋ ਰੋਟੀ ਦਾ ਟੈਮ ਹੁੰਦਾ। ਉਦੋ ਮੇਰੇ ਸਮੇ ਉਧਰ ਰੋਟੀ ਦਾ ਟੈਮ ਤੇ ਉਧਰ ਟੀ ਵੀ ਦਾ ਟੈਮ ਹੋ ਜਾਦਾ ਸੀਗਾ ਜੀ।
ਹਾਂਜੀ-ਹਾਂਜੀ ਸਾਰਿਆਂ ਨੂੰ ਵਾਜਾ ਮਾਰਦੇ ਸੀ ਆ ਜਾਓ ਹੁਣ ਬੈਠ ਕੇ ਦੇਖੀਏ। ਓ ਵੀ ਇਕ ਸਮਾਂ ਸੀਗਾ ਹਾਂ-ਹਾਂ।
ਹੁਣ ਜਿਨੇ ਘਰ ਦੇ ਪਰਿਵਾਰਕ ਮੈਂਬਰ ਆ ਉਨੇ ਮੋਬਾਇਲ ਫੋਨ ਈ ਹਰੇਕ ਈ ਆਪਣੇ ਕਮਰੇ 'ਚ ਆਪਣੇ ਵੀ ਬੈਠਾ ਕੋਈ ਸੋਫੇ ਤੇ ਬੈਠਾ ਕੋਈ ਚੇਅਰ ਤੇ ਬੈਠਾ ਜਿਥੇ ਬੈਠ ਮੋਬਾਇਲ ਹੱਥ 'ਚ ਜੀ ਬਸ
ਹਾਂਜੀ ਬੱਚਿਆਂ ਨੂੰ ਵੀ ਬੋਤ ਹਾਂ ਬ ਚਿਆਂ ਅਸਤੇ ਇਕ ਬੋਤ ਫਾਇਦਾ ਹੈਗਾ ਕਿ ਜਿਵੇ ਬੜੇ ਬੱਚੇ ਐ ਸਾਡੇ ਤੇ ਓ ਕੁਛ ਨਈ ਸਮਝ ਆਂਦਾ ਕੋਈ ਟੋਪਿਕ ਤਾਂ ਫਟਾਫਟ ਇਦੇ ਤੇ ਜਾ ਕੇ ਸਰਚ ਕਰ। ਕਿਤੇ ਆਪਣੇ ਆਪ ਇੰਨੇ ਸਾਰੇ
ਬੜੀਆ ਗੂਗਲ ਤੋਂ ਬ ਜੀ ਪੀ ਟੀ ਆ ਗਿਆ ਜੀ ਹੁਣ ਉਸ ਤੋਂ ਬੜਾ ਕੁਝ ਇਨਾ ਕੁਛ ਮਰਜੀ ਪਤਾ ਕਰਲੋ ਜੀ।
ਥ ਸਮਝਤੀ ਟੋਪਿਕਸ ਟੈਕ ਵਗੈਰਾ ਕਰਨਾ ਗੇ ਬੱਚਿਆਂ ਆਸਤੇ ਤਾਂ ਬੋਤ ਹੀ ਬੈਨੀਫਿਟ ਏ ਬਸ ਉਨੂੰ ਸਈ ਤਰੀਕੇ ਨਾਲ ਯੂਜ ਕਰਨ।
ਹਾਂਜੀ-ਹਾਂਜੀ ਡਿਪੈਂਡ ਕਰਦਾ ਬੰਦਾ ਯੂਜ ਕਿਸ ਤਰੀਕੇ ਨਾਲ ਕਰ ਰਿਆ ਯੂਜ ਉਸਨੂੰ
ਜੀ-ਜੀ-ਜੀ।
ਹੁਣ ਜਿਵੇਂ ਹਾਇਰ ਐਜੂਕੇਸ਼ ਦੇਖੋ ਐਜੂਕੇਸ਼ਨ ਟੱਫ ਹੁੰਦੀ ਜਾ ਰਈ ਐ ਤੇ ਗੂਗਲ ਤੇ ਸਾਰਾ ਕੁਛ ਹੈਗਾ ਜੇੜੀ ਜਿ ਮਰਜ਼ੀ ਬੱਚਾ ਚੈੱਕ ਕਰ ਲੈ ਜੀ।
ਬਿਲਕੁਲ ਜੀ ਛੋਟੇ ਬੱਚੇ ਤੋਂ ਲੈ ਕੇ ਕਿ ਬੜੇ ਬੱਚੇ ਤ ਹਰ ਇੱਕ ਮਤਲਬ ਏਜ ਗਰੁੱਪ ਦੇ ਕੰਟੈਂਟਸ ਨੇ। ਤੇ ਉਨਾਂ ਦੇ ਤਰੀਕੇ ਨੇ ਕਿਸ ਤਰੀਕੇ ਨਾਲ ਉਨਾਂ ਨੂੰ ਪੜ੍ਹਾਣਾ ਹੈ ਓ ਸਾਰੀ ਟੋਪਿਕ ਹਰ ਇੱਕ ਦਾ ਪੂਰੀ ਨੌਲੇਜ ਹੈਗੀ ਹੈ।
ਸਭ ਕੁਛ ਹੈ ਜੀ ਤੁਸੀਂ ਪੈਲਾਂ ਸਾਈਕਲੋਪੀਡੀਰਾ ਮਤਲ ਪੂਰਾ ਸਭ ਕੁਛ ਹੈ ਜੀ ਇੱਕ ਵਰਲਡ ਪੂਰਾ ਸਮਝੇ ਇੱਕ ਫੋਨ ਦੇ ਅੰਦਰ ਸਮਾ ਗਿਆ ਜੀ ਦੇਖੋ ਵਰਲਡ ਦੀ ਜੇੜੇ ਮਰਜੀ ਕੰਟਰੀ ਜੇੜੇ ਮਰਜੀ ਦੇਸ਼ 'ਚ ਇੱਥੋਂ ਦੀ ਮਰਜ਼ੀ ਜੇ ਜਿ ਮਰਜ਼ੀ ਆਪਾਂ ਨੌਲੇਜ ਇੱਥੋਂ ਲੈ ਲਈਏ ਜੀ। ਨਾਲੇ ਸਭ ਤੋਂ ਵੱਡੀ ਗੱਲ ਏ ਦੇਖੋ ਟੈਮ ਨੀ ਲੱਗਦਾ ਗੂਗਲ ਤੇ ਸਰਚ ਕਰੋ ਮਿੰਟ ਜੀ ਤੁਹਾਡੇ ਸਾਹਮਣੇ ਆ ਸਾਰਾ ਕੋਈ ਵੇਟ ਨੀ ਕਰਨੀ ਪੈਂਦੀ ਆਪਾਂ ਨੂੰ ਕਿਸੇ ਚੀਜ਼ ਦੀ ਹਾਂ ਨੈਟ-ਨੈਟ ਦੇਖੋ ਫਿਰ ਕੁਛ ਨਾ ਕੁਛ ਤਾਂ ਫਿਰ ਹੋਣਾ ਈ ਪਏਗਾ ਜੀ।
ਹਾਂ-ਹਾਂ ਜੀ ਹਾਂਜੀ। ਲੇਡੀਜ਼ ਨੂੰ ਤਾਂ ਹੋਰ ਵੀ ਐ ਸ ਸਾਰਾ ਸਪਤ ਰੈਂਦੀ ਐ ਕਿ ਦੇਖਣ ਵਾਸਤੇ ਸੀਗੇ ਅੱਜ ਕੱਲ ਕੀ ਟਰੈਂਡ ਚੱਲ ਰਿਆ ਕੀ ਨਈ ਓ ਵੀ ਐਸ ਆਰਾਮ ਨਾਲ ਨਲੇਜ ਮਿਲ ਜਾਂਦੀ ਐ ਰੇਡੂ ਫੂ ਤਾਂ ਇਹ ਬਹੁਤ ਖਪਤ ਰੈਂਦੀ ਏ।
ਬਸ ਇਦੇ 'ਚ ਥੋੜ੍ਹਾ
ਹੈਲੋ
ਟੈਮ ਥੋੜ੍ਹਾ ਯੂਜ ਹੋ ਜਾਂਦਾ ਐਕਸੈਸ ਯੂਜ ਹੋ ਜਾਂਦਾ। ਹੁਣ ਫੇਸਬੁੱਕ ਹੀ ਖੋਲੀ ਜੀ ਕਈ ਏ ਆਪਾਂ ਦੋ ਚਾਰ ਪੰਜ ਮਿੰਟ ਬਾਦ ਕਰ ਦੇਂਗੇ ਪੰਜ ਦਿਨਾਂ ਦਾ ਅੱਧਾ ਘੰਟਾ-ਘੰਟਾ ਕਿਥੇ ਲੰਘ ਗਿਆ ਜੀ।
ਹਾਂਜੀ ਬਿਲਕੁਲ ਟਾਈਮ ਦਾ ਪਤਾ ਨਈ ਚੱਲਦਾ ਉਸ ਕਰਕੇ ਟਾਈਮ ਦੋ ਕੰਮ ਵੀ ਡਿਲੇ ਹੋ ਜਾਂਦੇ ਨੇ। ਆਪਾਂ ਬੱਚਿਆਂ ਨੂੰ ਕੀ ਕਹੀਏ ਅਸੀਂ ਆਪ ਹੀ ਇਸਦੇ ਜਾਦਾ ਯੂਜ ਹੁੰਦੇ ਜਾ ਰਏ ਆਂ। ਟਾਈਮ ਦਾ ਪਤਾ ਹੀ ਨਈ ਚੱਲਦਾ ਬਿਲਕੁ ਵੀ ਹਾਂਜੀ ਹਾਂ
ਚਲੋ
ਹੋਰ ਤੁਸੀਂ ਤੁਸੀਂ ਕਿਵੇਂ ਯੂਸ ਮੈਨੂੰ ਵੀ ਅੱਛਾ ਲੱਗਿਆ ਵੀਰ ਜੀ, ਕਾਫ਼ੀ ਦੇਰ ਬਾਅਦ ਆਪਾਂ ਗੱਲਾਂ ਕਰੀਆਂ ਨੇ ਤੇ ਫਿਰ ਜਲਦੀ ਮਿਲਦੇ ਆ, ਤੇ ਇਸ ਖੂਬ ਗੱਲਾਂ ਕਰਦੇ ਆ
ਹਾਂਜੀ -ਹਾਂਜੀ ਠੀਕ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।